ਸਸ ਰੀ ਕਾਲ ਜੀ, ਵਧੀਯਾ ਜੀ ਵਧੀਯਾ, ਤੁਸੀ ਸੁਣਾਓ ਜੀ ਕੀ ਕਰ ਰਹੇ ਸੀ?
ਜੀ ਚ ਬਸ ਵਧੀਆ, ਆਜ ਸੰਡੇ ਏ ਬਸ, ਉਠੇ ਆ ਨਾਏ ਧੋ ਕੇ ਬਸ ਜਾਨੈ ਗੁਰੂਦੁਆਰੇ।
ਅੱਛਾ। ਗੁਰਦੁਆਰਾ ਸਾਹਿਬ ਜਾ ਰੇ ਓ।
ਹਾਂਜੀ।
ਬਹੁਤ ਅੱਛੀ ਗੱਲ -ਅੱਛੀ ਗੱਲ ਏ।
ਹਾਂਜੀ।
ਹ
ਹੋਰ ਤੁਹਾਡੇ ਘਰ ਸਭ ਠੀਕ।
ਹਾਂਜੀ-ਹਾਂਜੀ ਸਭ ਠੀਕ ਬਸ ਉਠ ਗਆਂ ਹਜੇ ਅੱਜੇ ਚਾਹ ਪਾਣੀ ਪੀ
ਅੱਛਾ ਜੀ।
ਹਾਂਜੀ ਸਭ ਠੀਕ ਹਾਂ ਦੇਖਦੇ ਆਂ ਫੇਰ ਤਿਆਰ ਤਯੁਰ ਹੋਕੇ ਫੇਰ ਜਾਣਾ ਏ ਗੁਰਦੁਆਰਾ ਸਾਹਿਬ।
ਹਾਂਜੀ
ਹਮ
ਬਸ ਅਜ ਸੰਡੇ ਆ ਸਾਰੇ ਬਸ ਰੈਸਟ ਹੀ ਕਰਨਗੇ ਇਜੋਏ ਕਰੋ ਅੱਜ ਸੰਡੇ ਛੁਟੀ।
ਭ ਦਿ ਜ ਇਜੋਏ ਕੀ ਕਰਨਾ ਗਰਮੀ ਬਹੁਤ ਜਿਆਦਾ ਹੈਗੀ ਨਾ। ਕੀ ਇੰਜੋਏ ਕਰੇ ਬੰਦਾ ਦੱਸੋ ਬਾਹਰ ਤਾਂ ਨਿਕਲ ਨੀ ਸਕਦਾ ਬਾਹਰ ਨੀ ਬੈ ਸਕਦਾ, ਅੰਦਰ ਹੀ
ਹਾਂਜੀ
ਚੱਕਰ ਕਰਕੇ ਨਾ ਘਾਰ ਹੀ ਰਹਿਦਾ ਦੋ ਢਾਈ ਤਿੰਨ ਵਜੇ ਬਾਹਰ ਨਿਕਲੀ ਦਾ ਅਸੀ ਤੇ ਐਤਵਾਰ
ਹਾਂਜੀ ਹ ਧੱਪ ਧੁੱਪ ਮਤਲਬ ਧੁੱਪ ਚੜਦੀ ਹੈ ਨਾ। ਫੇਰ ਬੜੀ ਜਿਆਦਾ ਗਰਮੀ ਹੋ ਜਾਦੀ ਹੈ ਕੱਲ ਵੀ ਇਧਰ ਸਾਡੇ ਇੱਧਰ ਆਈ ਸੀ ਬਾਰਿਸ਼ ਆਈ ਸੀ ਥੋੜੀ ਤੇਰ ਆਈ ਪੰਦਰਾਂ ਵੀਹ ਮਿੰਟ। ਫੇਰ ਉਸ ਤੋ ਬਾਅਦ ਕੀ ਕਹਿਦੇ ਨੇ ਇਕਦਮ ਹੀ ਹੂਮਸ ਹੋ ਗਿਆ ਜਿਵੇ ਬਸ ਇਨੀ ਜਿਆਦਾ ਗਰਮੀ।
ਹਾਂਜੀ- ਹਾਂਜੀ ਬਿਲਕੁਲ ਬਿਲਕੁਲ ਬਹੁਤ ਜਿਆਦਾ ਗਰਮੀ ਹੋ ਗਈ। ਹੂੰ ਤੂੰਪ ਨਿਕਲ ਗਈ ਬਾਹਰ ਹਲਕੇ- ਹਲਕੇ ਧੁਪ ਨਿਕਲਣੇ ਚਾਲੂ ਹੋ ਗਈ ਵਾਹ ਹੁਣ ਗਰਮੀ ਚੱਲੂ ਏ ਬਸ ਹੁਣ ਤਾਂ ਏਸੀ ਵੀ ਕੰਮ ਨੀ ਕਰਨ ਗਿਆ।
ਹਾਂਜੀ
ਹੂ ਹੋਰ ਸੁਣਾਓ ਜੀ ਘਰ ਸਭ ਠੀਕ ਠਾਕ?
ਹਾਂਜੀ- ਹਾਂਜੀ ਸਭ ਠੀਕ।
ਅੱਛਾ ਜੀ। ਹੋਰ ਹਾਂਜੀ- ਹਾਂਜੀ ਸਭ ਠੀਕ ਤੁਸੀ ਦੱਸੋ ਹਾਂਜੀ -ਹਾਂਜੀ ਚਾਹ ਪੀਲੀ, ਹੁਣੇ ਪੀਤੀ ਸੀ ਚਾਹ
ਅੱਛਾ- ਅੱਛਾ
ਹਾਂਜੀ
ਹੋਰ ਕੀ ਕਰ ਰਹੇ ਹੋ?
ਬਸ ਹੁਣ ਲੇਟੇ ਹੋਏ ਸੀ, ਮੈਂ ਕਿਹਾ ਫੋਨ ਚਲਾ ਕੇ ਦੇਖਿਏ ਥੋੜੀ ਦੇਰ ਹਾਂਜੀ
ਹਾਂਜੀ ਬਸ ਸੰਡੇ ਨੂੰ ਐਹੀ ਹੁੰਦਾ, ਬੰਦਾ ਬਸ ਵੇਹਲਾ ਬੈਠਾ ਰਹਿੰਦਾ। ਕੀ ਕਰੀਏ ਕੀ ਨਈ ਕਰੀਏ, ਸਮਝ ਈ ਨੀ ਆਉਂਦੀ।
ਹ ਨਹੀਂ ਆਪਣਾ ਤਾਂ ਸੰਡੇ ਨੂੰ ਵੀ ਕੰਮ ਆਉਂਦਾ, ਆਪਾਂ ਕੀ ਕਰਾਂਗੇ ਹੁਣ ਥੋੜ੍ਹੀ ਦੇਰ ਬਾਅਦ, ਨਾ ਧੋ ਕੇ, ਦਸ ਵਜੇ ਕੋਲ ਆਪਣੇ ਦਫ਼ਤਰ ਚ ਜਾ ਕੇ ਬੈਠ ਜਾਂਦੇ ਆਰਾਮ ਨਾਲ, ਉੱਥੇ ਸਾਡਾ ਟਾਈਮ ਨਿਕਲ ਜੇਗਾ ਸ਼ਾਮ ਪੈ ਜਾੂਗੀ, ਪਤਾ ਈ ਨਈ ਲਗਣਾ ਕ
ਹਾਂਜੀ।
ਉੱਥੇ ਫਰੈਂਡ ਆ ਜਾਂਦੇ ਨੇ, ਫਰੈਂਡ ਬਹਿ ਜਾਂਦੇ ਨੇ, ਕੋਲ ਗੱਲਾਂ ਬਾਤਾਂ ਹੋ ਜਾਂਦੀਆਂ ਬਸ
ਹਾਂਜੀ ਸਹੀ ਗੱਲ ਹੈ।
ਹਾਂਜੀ ਆਪਣਾ ਤਾਂ ਰੋਟੀਨ ਹੀ ਹੈਗਾ, ਚਾਹੇ- ਚਾਹੇ ਸੰਡੇ ਹੋਏ ਚਾਹੇ
ਹਾਂਜ ਫੇਿਰ ਜਾਨਾ ਤਾਂ ਹੋਏਗਾ ਸ਼ਾਮ ਨੂੰ ਬਜ਼ਾਰ ਵਗੈਰਾ
ਹਾਂ ਸ਼ਾਮ ਨੂੰ ਛੇ-ਸੱਤ ਵਜੇ ਕੋਲ ਜਾਂਦੇ ਆ, ਬਜ਼ਾਰ ਸੱਤ ਵਜੇ ਮਤਲਬ ਕਿ ਨਾ ਆਪ ਘੁੰਮਨ ਜਾਈਦਾ
ਹਾਂਜੀ, ਤਾਂ ਈ ਹੁੰਦਾ ਮੌਸਮ ਠੰਡਾ ਨਈ ਤੇ ਫੇਰ
ਹਾਂਜੀ- ਹਾਂਜੀ, ਉਸ ਤੋਂ ਪੈਲੇ ਤੇ ਨਿਕਲ ਨੀ ਸਕਦੇ, ਬੋਤ ਜਿਆਦਾ ਲੋਕ ਔਂਦੇ ਐ ਕਿਉਂਕਿ ਸਾਡੇ ਐਦੇ ਆਸ-ਪਾਸ ਪੇੜ ਵੀ ਨੀ ਹੈਗੇ ਨਾ, ਪੇੜ-ਪੌਦੇ ਵੀ ਨੀ ਹੈਗੇ ਬਿਲਕੁਲ। ਹਾਂਜੀ, ਬੋਤ ਜਾਦਾ ਗਰਮੀ ਹੁੰਦੀ ਸਾਡੇ ਇੱਥੇ।
ਨਈ, ਸਾਡੇ ਘਰ ਦੇ ਕੋਲ ਤੇ ਹੈਗੀ ਏ, ਪਾਰਕ ਵਗੈਰਾ ਹੈਗਾ। ਤੇ ਇੰਨਾ ਮੈਸੂਸ ਨਈ ਹੁੰਦਾ।
ਹਾਂਜੀ- ਹਾਂਜੀ, ਬਸ ਸਾਡੇ ਘਰ ਕੋਲ ਨਈ ਐ ਨਾ, ਪੂਰੀ ਚਾਰੋਂ ਤਰਫ
ਅੱਛ-ਅੱਛ ਅੱਛਾ
ਹਾਂਜੀ, ਨਾਲ ਹੀ ਈ ਦੋ-ਤਿੰਨ ਫੈਕਟਰੀਆਂ ਵੀ ਹੈਗੀਆਂ, ਪਿੱਛੇ ਗਲੀ ਚ ਨਾਲ ਲੱਗਦੀਆਂ, ਓਹਦੇ ਕਰਕੇ, ਹੋਰ ਜ਼ਿਆਦਾ ਗਰਮੀ ਹੋ ਜਾਂਦੀ ਹੈ।
ਹਾਂਜੀ
ਹੂੰ
ਹੋ
ਹੋਰ ਦੱਸੋ
ਹੋਰ ਸਭ ਵਦੀਆ।
ਹੋਰ ਟ੍ਰੈਫਿਕ ਬਾਰੇ ਕੀ ਵਿਚਾਰ ਨੇ ਤੁਹਾਡੇ? ਟ੍ਰੇਫਿਕ ਦੀੜ
ਆਏ ਸੀ ਸਾਡੇ ਸਕੂਲੇ ਆਏ ਸੀ, ਮਤਲਬ ਕੌਂਸਲੇਸ਼ਨ ਹੋਈ ਸੀ ਸਾਡੇ ਸਕੂਲੇ, ਟਰੈਕ ਤੇ ਟਰੈਕ ਮਤਲਬ
ਹ
ਤੇ ਓਹਨਾਂ ਨੇ ਦੱਸਿਆ ਸਾਨੂੰ ਬਈ ਬਹੁਤ ਜਿਆਦਾ ਕਿਸ਼ਨੇ ਜਿਆਦਾ ਐਕਸੀਡੈਂਟ ਹੋ ਰਹੇ ਨੇ, ਮਤਲਬ ਤੇਜ਼-ਤੇਜ਼ ਗੱਡੀਆਂ ਚਲਾਂਦੇ ਨੇ ਬੰਦੇ। ਇੰਨੀ ਜਲਦੀ-ਜਲਦੀ ਚ ਜਾਂਦੇ ਨੇ ਮਤਲਬ ਅਗਰ ਗਰੀਨ ਲਾਈਟ ਹੈਗੀ ਏ, ਤਾਂਈ ਸਾਨੂੰ ਚੱਲਨਾ ਚਾਈਦਾ ਬਟ ਕਈ ਬੰਦੇ ਐਵੇਂ ਈ ਰੈਡ ਲਾਈਟ ਵੀ ਪਾਰ ਕਰ ਜਾਂਦੇ ਨੇ। ਫੇਰ ਮਤਲਬ ਬੋਤ ਜਿਆਦਾ ਨੁਕਸਾਨ ਹੋ ਜਾਂਦਾ ਐਵੇ ਐਕਸੀਡੈਂਟ ਹੋਣ ਦੇ ਚਾਂਸ ਰਹਿੰਦੇ ਨੇ
ਹੂੰ ਹਾਂਜੀ-ਹਾਂਜੀ ਲਾਲ ਲਾਈਟ ਤੇ ਮਤਲਬ ਰੁਕਨਾ ਚਾਈਦਾ ਰੁਕਦੇ ਨੇ। ਲਾਲ ਲਾਈਟ ਹੋ ਜਾਏ ਤਦ ਵੀ ਨਿਕਲ ਜਾਂਦੇ ਨੇ ਨਾ। ਓਹਦੇ ਕਰਕੇ ਐਕਸੀਡੈਂਟ ਬੋਤ ਜਿਆਦਾ ਹੋ ਜਾਂਦੈ।
ਹਾਂਜੀ ਪਰ ਵੈਸੇ ਵੀ ਮੇਨ ਰੋਡ ਤੇ ਸਾਨੂੰ ਧਿਆਨ ਨਾਲ ਜਾਨਾ ਚਾਈਦਾ। ਕਾਰਾਂ ਵਾਲੇ ਬੜੀ ਜਿਆਦਾ ਆਫ਼ਤ ਮਚਾਂਦੇ ਨੇ। ਫਟਾਫਟ ਨਿਕਲਨ ਆਸਤੇ ਭੱਜਦੇ ਨੇ ਬਸ।
ਹਾਂਜੀ
ਬੋਤ ਜਿਆਦਾ ਫੇਰ ਐਕਸੀਡੈਂਟ ਦਾ ਚਾਂਸ ਹੋ ਜਾਂਦਾ ਨਾ ਫਿਰ ਐਵੇਂ ਮਲਬ ਦੂਸਰੇ ਬੰਦੇ ਨੂੰ ਵੀ ਚੋਟ ਲੱਗ ਜਾਂਦੀ ਏ ਖੁੱਦ ਨੂੰ ਵੀ ਲੱਗ ਜਾਂਦੀ ਏ ਦੋਨਾਂ ਦਾ ਨੁਕਸਾਨ
ਹਾਂ। ਸਹੀ ਗੱਲ ਹੈ ਕਈ ਲੋਕ ਦਾਰੂ-ਦੂਰੂ ਪੀ ਕੇ ਵੀ ਚਲਾਂਦੇ ਨਾ ਬਾਈਕਾਂ-ਬੂਕਾਂ। ਕਾਰ-ਕੂਰ, ਸੀਟ ਬੈਲਟਾਂ ਲਗਾਂਦੇ ਨੇ ਬਿਲਕੁਲ ਵੀ ਧਿਆਨ ਨੀ ਰਖਦੇ ਨਾ। ਟ੍ਰੈਫਿਕ ਤੇ ਬੈਲਟ ਲਗਾਣੀ ਜ਼ਰੂਰੀ ਹੈਗੀ। ਕਾਰ ਜੇਹੜਾ ਚਲਾ ਰਿਹਾ ਸੀਟ ਬੈਲਟ ਦੋਨਾ ਸੀਟਾਂ ਲਗਾਣੀ ਜਰੂਰੀ ਐ ਲੇਕਿਨ ਲਗਾਂਦੇ ਨਈ। ਓਹ ਫੇਰ ਤੇਜ਼ ਓ ਦਾਰੂ-ਦੁਰੂ ਪੀਤੀ ਹੁੰਦੀ ਐ, ਮਤਲਬ ਕਿ ਰੁਕਦੇ ਈ ਨੀ ਗੱਡੀ ਨੂੰ। ਅਨਬੈਲਸ ਹੁੰਦੀ ਏ, ਬੌਤ ਤੇਜ ਚਲੋਦੇ ਜੀ ਗੱਡੀ, ਬੌਤ ਬੁਰਾ ਹਾਲ ਏ ਜੀ।
ਹਾਂਜੀ, ਐਈ ਚੀਜ਼ ਸਾਨੂੰ ਈ ਦੱਸੀ ਸੀ ਕਦੀ ਵੀ ਅਗਰ ਡਰਿੰਕ ਕੀਤੀ ਹੋਏ ਯਾ ਫਿਰ ਕੋਈ ਨਸ਼ਾ ਕੀਤਾ ਦਾ ਹੋਏ ਤੇ ਨੀ ਚਲਾਣੀ ਚਾਈਦੇ ਕੋਈ ਵੀ ਬਾਈਕ ਵਗੈਰਾ ਯਾ
ਹਾਂਜੀ ਕੋਈ ਵੀ, ਕੋਈ ਵੀ ਵਾਈਕਲ ਨੀ ਚਲਾਣਾ ਚਾਈਦਾ ਜੇ ਡਰਿੰਕ-ਡੁਰੰਕ ਕੀਤੀ ਹੋਈ ਏ ਸਹੀ ਗੱਲ ਆ। ਓਤੇ ਬਿਲਕੁਲ, ਅਪਣੀ ਵੀ ਜਾਨ ਨੂੰ ਖ਼ਤਰੈ, ਸਾਮਣੇ ਵਾਲੇ ਦੀ
ਫੋਨ ਕਰਦੇ ਹੋਏ ਵੀ ਨੀ ਚਲਾਣੀ ਚਾਈਦੀ। ਰੁਕ ਜਾਣਾ ਚਾਈਦੈ, ਅਗਰ ਫੋਨ ਇੰਪੋਰਟੈਂਟ ਆਰ
ਫੋਨ ਤੇ ਸਭ ਤੋਂ ਫੋਨ ਤਾਂ ਸਭ ਤੋ ਵੱਡੀ ਆਦਤ ਹੈਗੀ ਏ ਨਾ ਮਤਲਬ ਕਿ ਇੱਕ ਹਾੱਥ ਨਾਲ ਫੋਨ ਕਾਨ ਤੇ ਹੈਗੈ, ਦੂਸਰੇ ਹਾਥ ਨਾਲ ਗੱਡੀ ਚਲ ਰੀ ਐ ਅਪਣਾ। ਲੋਕ ਚਲਾਈ ਰਏ।
ਬੌਤ ਜੈਦਾ ਬੰਦੇ ਦੇਖੇਣ ਏਵੇਂ ਏਕ ਹੱਥ ਇਚ ਫੋਨ ਹੁੰਦੈ ਇੱਕ ਹੱਥ ਇਚ ਗੱਡੀ।
ਹਾਂਜੀ- ਹਾਂਜੀ, ਓਹਦੇ ਕਰਕੇ ਵੀ ਬੌਤ ਜੈਦਾ ਐਕਸੀਡੈਂਟ ਹੋ ਜਾਂਦੇ ਨਾ।
ਹੂੰ, ਇੱਕਦਮ ਧਿਆਨ ਭਟਕ ਜਾਂਦੈ ਨਾ ਸਰ।
ਹਾਂਜੀ, ਮਤਲਬ ਕੋਈ ਜਰੂਰੀ ਕੋਲ ਆ ਵੇ ਬੰਦਾ ਤਾਂ ਈ ਚੁੱਕਣਾ ਚਾਈਦੈ। ਕਈ ਬੰਦੇ ਹਰ ਵੇਲੇ ਵੈਸੇ ਵੀ ਓਹਦੇ ਫੋਨ ਤੇ ਚਲੋ ਛੱਡੋ ਤੁਸੀਂ ਅੱਜ-ਕੱਲ ਦੇ ਲੋਕ ਕੀ ਹੁੰਦੇ ਨੇ ਜੀ ਇੰਸਟਾਗ੍ਰਾਮ ਵਗੈਰਾ ਓ ਕੇ ਚਲਾਂਦੇ ਰੈੰਦੇ ਨੇ।
ਹਾਂਜੀ।
ਨਾਲ-ਨਾਲ ਫੋਨ ਵੀ ਚੱਲ ਰਿਐ, ਨਾਲ-ਨਾਲ ਗੱਡੀ ਵੀ ਚੱਲ ਰੀ ਐ।
ਹਾਂਜੀ।
ਹਾਂ।
ਸਾਨੂੰ ਬਸ ਮਤਲਬ ਅਗਰ ਚਲਾਣੀ ਏ ਤੇ ਬਿਲਕੁਲ ਸਹੀ ਸਲਾਮਤ ਈ ਚਲਾਣੀ ਚਾਈਦੀ ਏ। ਕੋਈ ਵੀ ਬਾਈਕ ਚਲਾ ਰਿਆ ਅੱਜਗਰ ਅਸੀਂ ਕੋਈ ਵੀ ਮਲਬ ਵਾਹਨ ਚਲਾ ਰਿਆ ਤੇ ਮਤਲਬ ਸਾਨੂੰ ਕੋਈ ਨਸ਼ਾ ਨ੍ਹੀਂ ਸਾਨੂੰ ਮਤਲਬ ਕੀਤਾ ਹੋਣਾ ਚਾਈਦਾ ਕੋਈ ਵੀ। ਐਵੇਂ ਫੇਰ ਐਕਸੀਡੈਂਟ ਹੋ ਜਾਂਦੈ। ਬੌਤ ਜੈਦਾ ਚਾਂਸਿਸ ਹੋ ਜਾਂਦੇ ਨੇ। ਹਾਂਜੀ, ਵੈਵੇਂ ਈ ਹੋਇਆ ਸੀ ਕਿ ਸਾਡੇ ਸਕੂਲ ਦਾ ਮੁੰਡਾ ਹੈਗਾ ਸੀ ਤੇ ਓਹ ਡਿਲੀਵਰੀ ਕਰਦਾ ਸੀ ਪੀਜ਼ੇ ਦੀ, ਮਤਲਬ ਓਹਦੀ ਟਵੈਲਥ ਹੋਣ ਈ ਹੋਈ ਸੀ। ਤੇ ਹੋਣ ਦੀ ਗੱਲ ਐ ਥੋੜ੍ਹੇ ਏਕ ਮੀਨਾ ਹੀ ਹੋਇਆ ਹੋਣਾ ਵੇ, ਜੂਨ ਦੀ ਗੱਲ ਹੈਗੀ ਏ‌। ਤੇ ਓਨੇ ਮਤਲਬ ਪੀਜ਼ਾ ਦੀ ਨਾ ਡਿਲੀਵਰੀ ਕਰ ਰਿਆ ਸੀ। ਓਨੇ ਬਾਰ ਜਾਣਾ ਸੀ, ਕੈਂਦਾ ਜਦ ਤਕ ਮੈਂ ਐਦਰ ਹੈਗਾਂ ਤਾ ਤਕ ਮੈਂ ਪੀਜ਼ਾ ਵਗੈਰਾ ਦੀ ਡਿਲੀਵਰੀ ਕਰ ਦਿੱਨਾ ਵਾਂ। ਤੇ ਓਹ ਕਰ ਰਿਆ ਸੀ ਜਿਵੇਂ ਮੇਨ ਰੋਡ ਤੋਂ ਜਾ ਰਿਆ ਸੀ ਓਹ। ਤੇ ਏਕ ਦਮ ਪਿੱਛੋਂ ਕਾਰ ਮਤਲਬ ਸੌ ਸਪੀਡ ਤੇ ਹੋਏਗੀ ਕਮ ਸੇ ਕਮ, ਸੌ ਸਪੀਡ ਤੇਗੀ ਸੀ ਕਾਰ, ਓਨੇ ਇਨੀ ਤੇਜ਼ ਕਾਰ ਵਜਾਈ ਜਿਵੇਂ ਅਪਨੀ ਓਦੇ ਨਾਲ ਬਾਈਕ ਵਾਲੇ ਨਾਲ ਈ, ਜੋ ਡਿਲੀਵਰੀ ਕਰ ਰਿਆ ਸੀ ਟੱਕਰ ਲੱਗ ਗੀ ਓਦੇ ਨਾਲ। ਓ ਵਿਚਾਰੇ ਦਾ ਏਕਦਮ ਮਤਲਬ ਬਸ ਓਦੀ ਡੈਥ ਈ ਹੋ ਗੀ। ਮਤਲਬ ਇਨੇ ਜੈਦਾ ਓਂਦੀ ਬਾਈਕ ਦੇ ਟੁਕੜੇ-ਟੁਕੜੇ ਹੋ ਗਏ। ਕਾਰ ਦੀ ਵੀ, ਕਾਰ ਵੀ ਸਾਰੀ ਟੋਟ ਗੀ। ਮਤਲਬ ਬੰਦਾ ਤੇ ਭੱਜ ਗਿਆ, ਫੇਰ ਵੀ ਮਤਲਬ ਓਦੀ ਕਾਰ ਦੀ ਨਾ ਨੰਬਰ ਪਲੇਟ ਨਾ ਥੱਲੇ ਗੇਰ ਗੀ ਸੀ, ਤਾਂ ਕਰਕੇ ਓਨੂੰ ਪਕੜੇਆ ਗੇਆ ਸੀ।
ਹਾਂਜੀ, ਓਹੀ
ਤਾਂ ਕਰਕੇ ਓ ਪਕੜੇਆ ਗੇਆ ਸੀ।
ਨੁਸਾ ਨੁਕਸਾਨ ਤੇ ਦੋਨਾਂ ਨੂੰ ਹੈਗਾ ਜੇੜਾ ਚਲਾ ਰਿਐ ਓਨੂੰ ਵੀ ਹੈਗੈ। ਜਿਨੇ ਮਾਰਨਾ ਓਨੇ ਵੀ ਹੈਗਾ ਸਾਮਨੇ ਵਾਲੇ
ਹੁਨ ਓ ਤੇ ਮਾਰ ਕੇ ਭਜ ਗਯਾ ਹੁਨ ਔਦੀ ਓ ਮੁੰਡੇ ਦੀ ਡੈਥ ਹੋ ਗਈ ਨਾ, ਕਿਨਾ ਕ ਜਾਦਾ ਮਤਲਬ ਓ ਹੋ ਰੇਆ ਏ ਹਾਂਜੀ।
ਓ ਤਾਂ ਹੈ ਈ ਐ। ਅੱਜ ਕੱਲ ਦੇ ਕੈਮਰੇ ਕੁਮਰੇ ਬੋਤ ਹੈਗੇ ਨੇ ਮਤਲਬ ਓਵਰ ਸਪ ਹਾਂਜੀ-ਹਾਂਜੀ ਤਦ ਵੀ ਲੋਕ ਓਵਰ ਸਪੀਡ ਚਲਾਦੇ ਨੇ ਫੇਰ ਓਨਾਂ ਦਾ ਚਲਾਨ ਵੀ ਕਟੀ